ਸ਼ ਸ਼੍ਰੀ ਕਾਲ ਜੀ।
ਸ਼ ਸ਼੍ਰੀ ਕਾਲ ਜੀ ਕੀ ਹਾਲ ਜੀ?
ਠੀਕ ਓ ਜੀ ਹੋਰ ਕਿਵੇਂ ਸਾਰੇ ਘਰ ਦੇ?
ਸਭ ਵਧੀਆ ਤੁਸੀਂ ਦੱਸੋ ਤੁਹਾਡੇ ਬੱਚੇ, ਮੰਮੀ, ਪਾਪਾ ਕਿਵੇਂ ਸਨ ਤੁਹਾਡੇ?
ਵਧੀਆ ਜੀ ਹੋਰ ਕੀ ਕਰਦੇ ਪੇ ਸੀ?
ਕੁਛ ਨੀ ਬਸ ਰੋਟੀ ਬਣਾ ਕੇ ਆਈ ਆ, ਬੈਠੀ ਆ ਪੱਖੇ ਥੋੜੀ ਹਵਾ ਲੈ ਰੀ ਅਰੀ ਵੀ ਗਰਮੀ ਬੋਤ ਹੋ ਰੀ ਇੰਨੀ ਗਰਮੀ ਹੋ ਰੀ ਨਾ ਦਿਲ ਕਰਦਾ ਕਿ ਕਿੱਥੇ ਪਾਣੀ ਚ ਸਵਿਮਿੰਗ ਪੂਲ ਚ ਚੱਲ ਜੀਏ ਘੁੰਮ ਕੇ ਆ ਜੀਏ। ਇੰਨੀ ਗਰਮੀ ਲੱਗ ਰੀ ਏ, ਰੋਟੀ
ਵਧੀਆ ਜੀ।
ਰੋਟੀ ਪਕਾਈ ਪਸੀਨੋ ਪਸੀਨ ਹੋਗੇ ਆ ਇੰਨੇ ਪਸੀਨੇ ਪਸੀਨ ਹੋ ਗੇ ਆ। ਕੰਮ ਕਰਨ ਨੂੰ ਮਨ ਈ ਕੰਮ ਕਰਨ ਨੂੰ ਮਨ ਈ ਨੀ ਕਰਦਾ ਐ ਥ ਥਕਾਵਨ ਜੀ ਹੁੰਦੀ ਏ ਪਰ ਮਜ਼ਬੂਰੀ ਮਾੜਗੀ, ਮਜ਼ਬੂਰੀ ਮਾਰਗੀ ਏ ਕੰਮ ਕਰਨਾ ਤੇ ਪੈਣਾ ਈ ਏ ਬ ਬੱਚੇ ਨੂੰ ਰੋਟੀ ਕੌਣ ਖੁਵਾਏਗਾ ਆਪਾਂ ਈ ਖਵਾਣੀ ਏ ਬਣਾ ਕੇ।
ਹਾਂਜੀ, ਸਾਡੀ ਗਲੀ ਦੇ ਲੋਕੀ ਅੱਧੇ ਤੇ ਹੋਸਪਿਟਲ ਚ ਨੇ। ਉਹ ਐਨਰਜੀ ਵੀ ਫੀਲ ਵੀ ਹੁੰਦੀ, ਕੋਈ ਕੁਛ ਹੋਦੇ ਨੇ,
ਅੱਛਾ, ਗਰਮੀ ਈ ਪੈ ਰਈ ਏਨੀ ਇੰਨੀ ਗਰਮੀ ਪੈ ਰਈ ਨਾ ਲੋਕਾਂ ਤੇ ਬੀ ਪੀ ਡਾਊਨ ਹੋ ਗਏ ਨੇ ਇੰਨੇ ਡਾਊਨ ਗੁਲੂਕੋਜ਼ ਚਡਾ ਰਏ ਨੇ, ਪਾਣੀ ਦੀ ਕਮੀ ਵੀ ਹੋ ਜਾਂਦੀ ਏ ਵਿਚਾਰੇ ਨੂੰ ਕਿਸੀ ਨੂੰ।
ਹਾਂਜੀ, ਗਰਮੀ ਏਹ ਹੁਨ ਸ਼ੈਦ ਸਕੂਲ ਛੁੱਟੀਆਂ, ਸਕੂਲ ਛੁੱਟੀਆਂ ਸ਼ੈਦ ਵੱਧ ਜਾਣਗੀਆ।
ਮੈਂਨੂੰ ਖੁਦ ਨੂੰ ਇੱਥੇ ਲੱਗ ਰਿਆ ਵੀ ਬੱਚਿਆ ਨੂੰ ਵੀ ਗਰਮੀ ਕਾਰਨ ਛੁਟੀਆਂ ਜ਼ਿਆਦਾ ਬੜ ਸਕਦੀ ਐ ਗਰਮੀ ਅਰੇ ਏਨੀ, ਬਾਰਿਸ਼ ਆਂਦੀ ਈ ਨੀ ਪਈ ਬਾਰਿਸ਼ ਆਂਦੀ ਏ ਤੇ ਫੇਰ ਘੱਟ ਆਂਦੀ ਏ।
ਹੂੰ ਹਾਂਜੀ, ਹੂੰ, ਹੋਰ
ਮਹਿੰਗਾਈ ਏਨੀ ਹੋ ਰਈ ਏ। ਬੋਤ ਮੰਗਾਈ ਹੋਈ ਸਬਜ਼ੀ ਨੂੰ ਆਂਦੇ ਨੇ।
ਹਾਂਜੀ।
ਓ ਈ ਐਮ ਆਈ ਤੇ ਫੋਨ ਲੈ ਲੈਂਦੇ ਨੇ ਪੇਮੈਂਟ ਕੀਤੀ ਨੀ ਜਾਂਦੀ ਏ